ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਵਦੀਆ ਕੀ ਕਰ ਰਹੇ ਸੀ।
ਕੁਛ ਨੀ ਬੈਠਿਆ ਸੀ ਬਸ ਛੱਤ ਤੇ ਹਾਂਜੀ ਤੁਸੀਂ ਦੱਸੋ
ਬਸ ਬੈਠੇ ਟੀ ਵੀ ਵੇਖਦੇ ਸੀ।
ਅੱਛਾ ਜੀ ਹੋਰ
ਹੋਰ ਸੁਣਾਓ ਵਧੀਆ ਵਧੀਆ ਤੁਸੀਂ ਦੱਸੋ ਸਾਰਿਆਂ ਹੋਰ ਹੋਰ ਤੁਹਾਡਾ ਸੋਸ਼ਲ ਮੀਡੀਆ ਚ ਬਾਰੇ ਕੀ ਕਹਿਣਾ ਹੈ।
ਸੋਸ਼ਲ ਮੀਡੀਆ ਦੇ ਬਾਰੇ ਚ ਬਸ ਜੀ ਐਵੇਂ ਹੈ ਠੀਕ ਹੀ ਹੈ ਠੀਕ ਹੀ ਲੱਗਦਾ ਚਲਾਉਂਦੇ ਰਹਿੰਦੇ ਆ
ਨਹੀਂ ਇਹਦੇ ਨੁਕਸਾਨ ਵੀ ਫਾਇਦੇ ਵਗੈਰਾ ਕੁਛ ਨੀ ਬਸ
ਨੁਕਸਾਨ ਨੁਕਸਾਨ ਤਾਂ ਸਾਨੂੰ ਨੀ ਪਤਾ ਨੁਕਸਾਨ ਨਕਸੂਨ ਦਾ ਫਾਇਦਾ ਹੀ ਹੈ ਸਾਡੇ ਲਈ ਹੈ।
ਹੋ ਤਾਂ
ਹਾਂਜੀ ਟੈਮ ਪਾਸ ਹੋ ਜਾਂਦਾ ਬਸ ਇਹਦੇ ਨਾਲ
ਹਾਂ ਇ ਤਾਂ ਹੈ ਹੀ ਏ ਟਾਈਮ ਪਾਸ ਵਾਸਤੇ ਸਭਸੇ ਵਧੀਆ ਹੈੱਗੇ
ਹਾਂਜੀ ਹਾਂਜੀ
ਹੋਰ
ਤੁਸੀਂ ਦੱਸੋ, ਸਟੱਡੀ ਸਟੂਡੀ ਕਰਦੇ ਹੋ
ਮੇਰੀ ਪ੍ਰਲਸ ਟੂ, ਕਲੀਅਰ ਹੋ ਗਈ ਹੈ
ਪਲੱਸ ਟੂ ਕਲੀਅਰ ਹੋ ਗਈ ਆ, ਤੇ ਹੁਣ ਕੋਲੇਜ ਜਾਣਾ
ਹਾਂ ਫੋਰਮ ਭਰੇ ਤੇ ਹੈਨੇ, ਮੈਂ ਬੀ ਏ ਦੇ
ਕਿਦੇ
ਬੀ ਏ, ਦੇ
ਕੌਨ ਸੇ ਕਾੱਲੇਜ ਚ
ਕੋਲੇਜ ਨਹੀਂ, ਓਪਨ ਬੋਰਡ ਤੋਂ
ਓਪਨ ਬੋਰਡ, ਤੋਂ ਹੀ ਕਰੋਗੇ
ਹਾਂਜੀ
ਹਾਂਜੀ ਓਕੇ
ਹੋਰ ਵੈਸੇ, ਕੰਪਿਊਟਰ ਜਾਂਦੀ ਆਂ, ਮੈਂ ਸ਼ਾਮੀ ਕੰਪਿਊਟਰ ਸੈਂਟਰ ਜਾਂਨੀ ਆਂ
ਕਿੱਥੇ
ਏਥੇ ਆਪਣੇ ਘਰ ਦੇ ਲਾਗੇ ਹੀ ਐ
ਅ ਕੰਪਿਊਟਰ ਸੈਂਟਰ, ਮਤਲਬ ਐਵੇਂ ਬਸ ਕੋਈ ਜੋਬ ਜਾਬ ਮਿਲ ਜੇ ਤਾਂ ਕਰਦੇ ਹੋ, ਬਿਲਿੰਗ ਬਾਲਿੰਗ ਦਾ ਕੰਮ ਵਾਸਤੇ
ਨਹੀਂ ਸਾਰਾ ਸਿੱਖਦੀਆਂ, ਮੈਂ ਡਿਪਲੋਮਾ ਸਿੱਖਦੀ ਆਂ
ਅੱਛਾ ਨਹੀਂ ਉਹ ਕਈ ਸਿੱਖਦੇ ਆ, ਨਾ ਬਿਲਿੰਗ ਬੁਲਿੰਗ ਦੇ ਕੰਮ ਵਾਸਤੇ
ਨਹੀਂ ਨਹੀਂ, ਮੈਂ ਸਾਰਾ ਸਿੱਖਦੀ ਆਂ
ਸਾਰਾ ਸਿੱਖ ਰਹੇ ਹੋ
ਹਾਂਜੀ, ਤੁਸੀਂ ਕੀ ਕਰਦੇ ਹੋ
ਮੈਂ ਬਸ ਹੁਣੇ ਤਾਂ ਕਰੀ ਹੀ ਰਿਹਾ ਕੁਛ
ਨਹੀਂ ਸਟੱਡੀ ਵਗੈਰਾ, ਹੋ ਗਈ ਕੰਪਲੀਟ
ਸਟੱਡੀ ਵਗੈਰਾ ਹੋ ਗਈ ਆ
ਮਤਲਬ ਕੋਲਜ ਵਗੈਰਾ ਕੀਤਾ ਹੈ, ਪਲੱਸ ਟੂ ਅਜੇ
ਨਹੀਂ ਹਜੇ ਤਾਂ ਔਨਲਾਈਨ ਚੱਲ ਰਹੀ ਆ, ਬਾਰਵੀਂ ਦੇ ਪੇਪਰ ਦੇਣੇ ਐ
ਅੱਛਾ ਅੱਛਾ ਔਪਨ ਬੋਰਡ ਤੋ ਕਰ ਰਹੇ ਹੋ ਜੀ।
ਹਾਂ ਹਾਂ ਓਪਨ ਬੋਰਡ ਤੋਂ ਕਰ ਰਿਹਾ, ਦਸਵੀਂ ਕਲੀਅਰ ਕੀਤੀ ਆ, ਗਿਆਰਵੀਂ ਕੀਤੀ ਨੀ, ਹੁਣ ਬਾਰਵੀਂ ਕਰਾਂਗੇ ਸਿੱਧੀ
ਤਾਂ ਫਿਰ ਤੇ ਅਗਲੇ ਸਾਲ ਹੋਏਗੀ ਨਾ ਉਹ ਲਗਾਤਾਰ ਤੇ ਨੀ ਹੋਏਗੀ ਨਾ ਫਿਰ, ਇੱਕ ਸਾਲ ਅੱਛਾ ਅੱਛਾ ਚਲੋ ਵਧੀਆ ਦਸ਼ੌ
ਬਸ, ਤੁਸੀਂ ਦੱਸੋ ਕਿਵੇਂ
ਬਸ ਵਧੀਆ, ਹੋਰ ਕਿੱਥੇ ਰਹਿੰਦੇ ਹੋ ਤੁਸੀਂ
ਮੈਂ ਇੱਥੇ ਹੀ ਰਹਿੰਦਾ, ਯਮੁਨਾ ਨਗਰ ਜੀ
ਅੱਛਾ ਯਮੁਨਾ ਨਗਰ ਈ ਉਹ, ਯਮੁਨਾ ਨਗਰ ਹੀ
ਯਮੁਨਾ ਨਗਰ ਚ ਕਿੱਥੇ
ਸ
ਹੈਲੋ, ਕਿੱਥੇ ਰਹਦੇ ਹੋ, ਯਮੁਨ ਨਗਰ ਚ ਕਿਸੇ ਰ ਉਹ, ਕਿੱਥੇ ਰਹਿੰਦੇ ਹੋ ਮਖਾਂ ਜਗਾਦਰੀ ਓਕੇ
ਡਿੰਬਸ ਹੈ ਨਾ
ਠੀਕ ਹੈ ਜੀ
ਹਾਂਜੀ, ਹੋਰ ਤੁਹਾਨੂੰ ਫਾਸਟ ਫੂਡ ਵਗੈਰਾ ਚੰਗਾ ਐ
ਨਹੀਂ ਬਸ ਐਵੇਂ ਈ, ਫਾਸਟ ਫੂਡ ਖਾਈ ਦਾ ਨਹੀਂ ਹੈ, ਕਮ ਹੀ
ਕੰਮ
ਹਾਂ ਹੈਲਥ ਹੂਲਥ ਦੇ ਲਈ ਖ਼ਰਾਬ ਹੀ ਹੁੰਦਾ ਨਾ ਬਿਮਾਰ ਹੋ ਜਾਈਦਾ ਫੇਿਰ ਖਾਓ।
ਹੋਰ ਗਰਮੀ ਵਗੈਰਾ ਜ਼ਿਆਦਾ
ਸ ਸਾਨੂੰ ਕੀ ਹੈ ਅਸੀਂ ਤਾਂ ਪਏ ਹਾਂ ਆਰਾਮ ਨਾਲ ਕੂਲਰਾਂ ਚ ਏ ਸੀ ਜੇ ਉਹਨਾਂ ਲਈ ਆ ਜੋ ਕੰਮ ਕਰਦੇ ਆ ਬਾਹਰ
ਓ ਤੇ ਹੈ ਈ ਐ।
ਕੰਬਲ ਲੈ ਕੇ ਸੋਣਾ ਪੈਂਦੈ ਰਾਤ ਨੂੰ ਵੀ।
ਸਾਨੂੰ ਵੀ।
ਬੱਸ ਫੇਰ ਐਵੇਂ ਈ ਐ।
ਦਿਨ ਚ ਬਸ ਯਾਰ ਦੋਸਤ ਨਾਲ ਚਲੇ ਜਾਂਨਾ ਤੇ ਰਾਤ ਤੀ, ਕੂਲਰ ਲਾ ਕੇ ਆਪਣਾ ਸੋ ਗਿਆ। ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਹੋ ਗਿਆ ਕਦੋਂ ਰਾਤ ਹੋ ਗਈ।
ਹਾਂ, ਬਸ ਸਾਰਾ ਦਿਨ ਅੰਦਰ ਰਹੋ ਪਤਾ ਵੀ ਨੀ ਲਗਦਾ।
ਹੰ
ਬਸ, ਪਰ ਅੰਦਰ ਅੰਦਰ ਬੈਠੇ ਰਹੋ ਜਿਆਦਾ ਗਰਮੀ ਹੈ ਨਾ ਬਾਹਰ ਦਾ ਪਤਾ ਨੀ ਲੱਗਦਾ ਕੀ ਇਹ
ਮਤਲਬ ਕਿ ਪਹਿਲਾਂ ਹਾਂ ਪਹਿਲਾਂ ਕੰਮ ਕਰੀ ਦਾ ਸੀ ਤੇ ਹੁਣ ਓਨਾ ਪਤਾ ਰਹਿੰਦਾ ਸੀ ਕਿ ਸੰਡੇ ਆ ਰਹੇ ਆ
ਹਮ
ਹੁਣ ਹੋ ਗਿਆ ਕੰਮ ਛੋੜ ਛੱਡ ਦਿੱਤਾ ਨਾ ਤਾਂ ਫਿਰ ਕੰਮ ਮੈਂ ਪਹਿਲਾਂ ਉਹ ਸਿੱਖ ਰਿਹਾ ਸੀ ਸਪੇਅਰ ਪਾਰਟ ਦਾ
ਅੱਛਾ।
ਹਾਂ ਫੇਿਰ ਮੇਰੀ ਹੋਬੀ ਨੀ ਬਣੀ ਉਹਦੇ ਨਾਲ ਮੈਂ ਕਿਹਾ ਮੈਂ ਕੀ ਕਰਾਂਗਾ ਕੰਮ ਨਾ ਮੇਰੇ ਕੋਈ ਲੈਵਲ ਨਾਲ ਹੈਗਾ ਮੈਚ ਉ ਤਾਂ ਫਿਰ ਮੈਂ ਛੱਡਤਾ ਮੈਂ ਕਿਹਾ ਬਾਹਰ ਹੀ ਚੱਲਾਂ
ਅੱਛਾ ਤੇ ਹੁਣ ਜਸੇ ਇੱਕ ਸਾਲ ਤੁਹਾਡਾ ਪਊਗਾ ਪੜ੍ਹਾਈ ਚ ਫਿਰ ਕੀ ਕਰੋਗਾ ਇੱਕ ਸਾਲ ਚ
ਬਸ ਇੱਕ ਸਾਲ ਚ ਵਿਹਲੇ ਹੀ ਆ
ਸਵੇਡੇ ਚਲੋ ਵਧੀਆ।
ਖਰਚਾ ਪਾਣੀ ਹੈ ਹੀ ਐ ਕਰਕੇ ਦੇ ਦੇਣਗੇ। ਨਹੀਂ ਦੇਣਗੇ ਤੇ ਫੇਰ ਕਰਨਾ ਪੈਣਾ ਕੁੱਛ।
ਉਹ ਤੇ ਹੈ ਹੀ ਐ ਤੁਸੀਂ ਰੈਗੂਲਰ ਕਿਓਂ ਨੀ ਕਰ ਰਹੇ?
ਰੈਗੂਲਰ ਬਸ ਦਿਲ ਨਹੀਂ ਕਰਦਾ ਪਿਆ ਇੰਨਾ।
ਸਕੂਲ ਜਾਣ ਦਾ
ਸਕੂਲ- ਸਕਾਲ ਦਾ ਬਸ ਹੈਗਾ ਨੀ ਹੁਣ ਮਨ।
ਬਸ ਇੱਕ ਵਾਰੀ ਬੰਦਾ ਇੱਕ ਵਾਰੀ ਬੰਦਾ ਛੋੜ ਦਿੰਦਾ ਫੇਰ ਮੰਨ ਨੀ
ਹਾਂ-ਹਾਂ ਪਹਿਲਾਂ ਸੀਗੀ ਉਮਰ ਹੁਣ ਤਾਂ ਦੇਖ ਕੇ ਨਾ ਜਾਣ ਦਾ ਦਿਲ ਹੀ ਨਹੀਂ ਕਰਦਾ।
ਹਾਂ ਹੁੰਦਾ ਏ ਹੋਰ
ਮਤਲਬ ਤੁਸੀਂ ਬਾਰਵੀਂ ਤੱਕ ਕੀਤੈ ਸਕੂਲ?
ਹਾਂਜੀ ਹਾਂਜੀ ਰੈਗੂਲਰ ਸੀ ਮੇਰੀ ਹੁਣ ਰਿਜਲਟ ਆਇਆ ਮੇਰਾ। ਹਾਂ ਰੈ ਰਿਜਲਟ ਆਇਆ ਮੇਰਾ ਹੁਣੇ ਅਪ੍ਰੈਲ ਚ। ਮੇਰੇ ਆਏ ਸੀ ਏਟੀ ਪਰਸੈਂਟ।
ਏਟੀ ਪਰਸੈਂਟ।
ਹਾਂਜੀ
ਵਧੀਆ ਏਕਦਮ।
ਹਾਂਜੀ।
ਤੇ ਓ ਘੁੰਮ-ਘਾਮ ਕੇ ਨਹੀਂ ਆਏ ਕਿੱਥੇ ਛੁੱਟੀਆਂ ਚ।
ਮੈਂ ਗਈ ਸੀ, ਵੈਸ਼ਨੋ ਦਰਬਾਰ।
ਵੈਸ਼ਨੋ ਦਰਬਾਰ।
ਤੇਈ ਤਰੀਕ ਨੂੰ ਆਈ ਆਂ, ਤੇਈ ਚੌਵੀ ਚ, ਕਿਦਣ ਗਏ, ਹਾਂਜੀ, ਕਿੰਨੇ ਦਿਨ ਲਾ ਕੇ ਆਏ? ਤਿੰਨ ਦਿਨ ਚ।
ਤਿੰਨ ਦਿਨ, ਕੀ ਵੇਖ ਕੇ ਆਏ ਫੇਰ ਪਹਾੜਾਂ ਤੇ?
ਪਹਾੜਾਂ ਤੇ ਹਿਰਨ।
ਸਨੋਫੋਲ ਵੀ ਹੋ ਰਹੀ ਐ?
ਨਾ, ਨਾ, ਗਰਮੀ ਧੁੱਪ।
ਉੱਧਰ, ਵੀ ਗਰਮੀ?
ਬਹੁਤ, ਜ਼ਿਆਦਾ।
ਮੈਂ ਤਾਂ, ਸੋਚ ਰਿਹਾ ਸੀ ਸਨੋਫੋਲ ਹੋਏਗੀ। ਜਿੱਥੇ ਉੱਧਰ, ਜਾਵਾਂਗਾ ਸਨੋਫੋਲ ਹੋਈ ਨਹੀ ਕਿੱਧਰੇ।
ਨਾਲ ਨਾ ਬਿਲਕੁਲ, ਵੀ ਨੀ ਉੱਥੇ, ਸਵੇਰੇ ਚਾਰ ਪੰਜ ਵਜੇ ਠੰਡ ਸੀ। ਉਹਦੇ ਬਾਅਦ, ਧੁੱਪ ਚੜ੍ਹ ਗਈ ਸੀ।
ਅੱਛਾ,
ਹਾਂ।
ਮੈਂ, ਚਾਰ ਦਿਨ ਪਹਿਲਾਂ, ਗਿਆ ਸੀ ਮਨਾਲੀ ਮੈਂ ਸੋਚ ਰਿਹਾ ਸੀ। ਮੈਂ, ਕਿਹਾ ਸਨੋਫੋਲ ਹੋਏਗੀ ਜਿਵੇਂ ਰੇਲਾ, ਵੇਖੀ ਦੀਆਂ।
ਹਮ, ਹਮ
ਰੀਲਾਂ ਵੇਖਦੇ-ਵੇਖਦੇ ਮੈਂ ਸੋਚ ਰਿਹਾਂ ਮੈਂ ਕਿਹਾ ਸਨੋਫੋਲ ਹੋਵੇਗੀ ਮੈਂ ਚਲਾ ਗਿਆ ਯਾਰਾਂ ਨਾਲ। ਓਧਰ ਜਾ ਕੇ ਵੇਖਿਆ ਤਾਂ ਧੁੱਪ ਹੀ ਧੁੱਪ, ਮੈ ਕਿਹਾ ਆ ਕੀ ਹੋ ਗਿਆ।
ਹੰ।
ਕੰਮ ਖ਼ਰਾਬ ਹੋ ਗਿਆ, ਮੈਂ ਕਿਹਾ ਪੈਸੇ ਵੀ ਲਾਏ, ਹਾਂ। ਹੁਣ ਬਣਾਇਆ ਪਲੈਨ, ਅਗਲੇ ਸਾਲ ਬਣਾਇਆ। ਅਪ੍ਰੈਲ ਅਪਰੂਲ ਚ ਜਾਵੇਂਗੇ, ਕਸ਼ਮੀਰ ਜਾਏਂਗੇ।
ਅੱਛਾ ਕਸ਼ਮੀਰ, ਚਲੋ ਵਧੀਆ। ਉਹ ਵੀ ਘੁੰਮਣ ਦੀ ਜਗਾ, ਸ੍ਰੀਨਗਰ ਵੀ ਘੁੰਮਣ ਦੀ ਜਗਾ ਉੱਥੇ।
ਕਸ਼ਮੀਰ ਚ ਗੁਲਮਾਰਗ ਹੋ ਗਿਆ, ਦੋ ਤਿੰਨ ਪਲੇਸ ਹੈਗੇ ਆਂ।
ਅੱਛਾ, ਹਾਂ। ਚਲੋ ਵਧੀਆ, ਘੁੰਮੋ। ਇੰਜੋਏ ਕਰੋ ਲਾਈਫ। ਹਾਂਜੀ
ਇੱਕ ਮਿੰਟ ਜੀ, ਕੀ ਕਹਿ ਰਹੇ ਹੋ?
ਮੈਂ ਤੁਹਾਨੂੰ, ਪੁੱਛਣਾ ਕੀ ਕਹਿ ਰਹੇ ਹੋ।
ਮੈਂ ਤਾਂ, ਕੁਛ ਨਹੀਂ ਕਿਹੈ ਅਜੇ।
ਅੱਛਾ,
ਹਾਂਜੀ, ਤੇ ਮਤਲਬ ਹੋਬੀਜ਼ ਕੀ ਸੀ। ਕੀ, ਕੀ, ਪਸੰਦ ਹੈ ਤੁਹਾਨੂੰ?
ਮੈਨੂੰ, ਮਿਊਜਿਕ ਸੁਣਨਾ, ਪਸੰਦ ਹੈ।
ਮਿਊਜ਼ਿਕ, ਮਿਊਜਿਕ ਕਿਹੜਾ, ਹਰਜੀਤ ਸਿੰਘ ਦਾ।
ਨਹੀਂ ਨਹੀਂ, ਕੋਈ ਵੀ, ਅੱਜ ਪੰਜਾਬੀ, ਬਸ।
ਪੰਜਾਬੀ, ਕਿਹੜਾ, ਬੱਬੂ ਮਾਨ।
ਵੀ ਨਹਾਣਾ ਅਜ ਉਹ ਨੀ ਆ। ਕਿ ਕੋਈ ਵੀ ਆ ਹੀ ਚਾਹੀਦਾ, ਵਾ ਕੋਈ ਵੀ ਹੋਜੇ।
ਅੱਛਾ, ਮਤਲਬ ਕੋਈ ਵੀ ਚੱਲ ਜਾਂਦਾ ਹੈ। ਮਿਕਸ, ਵਰਾਇਟੀ। ਜਿਹੜਾ, ਜਿਹੜਾ ਸਪੋਟੀਫਾਈ ਪਲੇਅ ਕਰੇਂਗਾ। ਉਹੀ, ਚੱਲ ਜਾਏਗਾ। ਚਾਹੇਂ ਉਹ, ਆਰਨੀਤ ਕਰਦੇ ਚਾਹੇ, ਕੁਛ ਵੀ ਹੋਜੇ।
ਹਾਂ, ਗਾਣੇ ਕਈ ਕਈ, ਨਵੇਂ ਨਵੇਂ, ਆਏ ਆ।
ਅੱਛਾ, ਸੁਣਦੇ ਰਹਿੰਦੇ ਹੋ, ਮਤਲਬ।
ਹਾਂ। ਡੇਲੀ ਨੀ, ਕਦੀ ਬਿਜੀ ਹੋਏ, ਕਦੀ ਫਰੀ ਹੋਏ। ਤਦ
ਬਿਜੀ ਤਾਂ ਲੱਗਦੀ ਬੀਜੀ ਤਾਂ, ਲੱਗ ਹੀ ਨਹੀ ਰਿਹਾ ਮੈਨੂੰ।
ਹੁਣ ਫਰੀ ਹੋਈ ਆ ਟੀ ਵੀ ਦੇਖ ਰਹੀ ਸੀ ਮੈਂ।
ਹਾਂ, ਤਾਂ ਇਹ ਤਾਂ ਕਹਿ ਰਹੇ ਆ ਟੀ ਵੀ ਕੰਮ ਕਰ ਆਹੀ ਆ ਬਿਜੀ ਹੋਣ ਵਾਲੇ ਹੀ ਹੈ। ਟੀ, ਵੀ ਵੇਖ ਲਿਆ, ਫੋਨ ਚਲਾ ਲਿਆ।
ਹਾਂ, ਫੋਨ ਚਲਾਇਆ ਫਿਰ ਮੈਂ, ਫੋਨ ਬੰਦ ਕੀਤਾ ਟੀ ਵੀ ਵੇਖ ਲੀਤਾ ਹੁਣ ਫੋਨ ਬੰਦ ਕਰਦੇ ਨਾਲ ਕੋਲ ਕਰ ਲਈ ਸੀ ਤੁਹਾਨੂੰ।
ਹਾਂ ਫੇਰ ਹੁਣ ਕਿੱਧਰੇ ਜਾਓਗੇ ਘੁੰਮਣ?
ਹਜੇ ਤੋਂ ਕੋਈ ਪਲੈਨ ਨਹੀਂ ਹੈ ਕਿਉਂਕਿ ਮੈਂ ਪਿਛਲੇ ਮਹੀਨੇ ਖਾਟੂ ਸ਼ਾਮ ਗਈ ਸੀ, ਉਸ ਤੋਂ ਪਹਿਲਾਂ ਨਕੋਦਰ ਗਈ ਸੀ।
ਘੁੰਮ ਹੀ ਰਹੇ ਹੋ ਮਤਲਬ।
ਨਹੀਂ ਬਰੇੇਕ ਲੈ-ਲੈ ਕੇ ਘੁੰਮ ਰਹੇ ਆ।
ਹਾਂ-ਹਾਂ ਤੀਨ-ਚਾਰ ਦਿਨ ਗੈਪ ਤੇ।
ਨਾ-ਨਾ ਮਹੀਨੇ-ਮਹੀਨੇ ਦਾ।
ਅੱਛਾ, ਖਰਚਾ ਜਿਆਦਾ ਹੋ ਜਾਂਦਾ ਉਹ ਰਿਕਵਰ ਕਰ ਲੈਂਨੇ ਓ।
ਨਹੀਂ-ਨਹੀਂ ਵੈਸ਼ਨੋ ਦਰਬਾਰ ਦਾ ਤਾਂ ਮੇਰਾ ਕੋਈ ਪਲੈਨ ਹੀ ਨਹੀਂ ਸੀ ਰਾਤੀ ਦਸ ਵਜੇ ਟ੍ਰਰੇਨ ਸੀ ਤੇ ਮੇਰਾ ਇੱਕ ਵਜੇ ਪਲੈਨ ਬਣਿਆ ਜਾਣਾ ਮੈਂ ਵੀ।
ਹਾਂ
ਅਚਾਨਕ ਤੋਂ ਬਣਿਆ ਸੀ ਪਲੈਨ 'ਤੇ।
ਅੱਛਾ। ਤੇ ਮਤਲਬ, ਕੀ ਕਹਿੰਦੇ ਆ, ਕਿੰਨੀਆਂ ਬੱਸਾਂ ਮਤਲਬ ਚੇਂਜ ਕਰਨੀਆਂ ਪੈਂਦੀਆ ਉੱਧਰ ਟ੍ਰੇਨ ਟਰਾਨ?
ਮਿਹਰਬਾਨੀ
ਦੋ-ਤਿੰਨ ਹੈਗੀਆਂ ਮੇਰੇ ਖਿਆਲ ਸੀ, ਇੱਕ ਤਾਂ ਚਾਰ ਵਜੇ ਬਦਲਣੀ ਪੈਂਦੀ ਆ।
ਨਹੀਂ-ਨਹੀਂ ਅਸੀਂ ਸਿੱਧੀ ਤੇ ਗਏ ਸੀ। ਇੱਕ ਤੇ ਹੁੰਦੀ ਹੈ ਹੇਮਕੁੰਡ ਵਾਲੀ ਉਹ ਸਿੱਧਾਂ ਪਚਾਦੀ ਏ ਐ, ਪਟਰਾ। ਇਹਨੇ ਸਾਨੂੰ ਪਹੁੰਚਾਇਆ ਸੀ ਜੰਮੂ, ਫਿਰ ਜੰਮੂ ਤੋਂ ਅਸੀਂ ਬੱਸ ਕੀਤੀ ਸੀ ਇਕ ਢਾਈ ਘੰਟੇ ਦੀ।
ਹਾਂ ਪਹਿਲਾਂ ਸੀਗਾ ਆਹ ਵਾਲਾ ਸਿਸਟਮ ਨਾ ਕਿ ਬਈ ਮਤਲਬ ਕਿ ਉਤਰਨਾ ਹੀ ਪੈਂਦਾ ਸੀਗਾ ਨਾ ਕਸ਼ਮੀਰ। ਕਟੜਾ ਜਾਣ ਵਾਸਤੇ ਬੱਸ ਲੈਣੀ ਪੈਂਦੀ ਸੀ ਸਵੇਰੇ। ਹਾਂ ਜੰਮੂ-ਜੰਮੂ ਮਤਲਬ, ਤੇ ਮਤਲਬ ਉਹ ਤੋਂ ਚਾਰ-ਪੰਜ ਵਜੇ ਲੈਣੀ ਪੈਂਦੀ ਸੀ ਬਸ ਹੁਣ ਫੇਰ ਨਾ ਸਿੱਧਾ ਸਿਸਟਮ ਕਰਤਾ ਸੀ।
ਉਹ ਤੇ ਸਾਡੀ ਟ੍ਰੇਨ ਲੇਟ ਹੋ ਗਈ ਸੀ ਜ਼ਿਆਦਾ। ਗਿਆਰਾਂ ਪਤਾ ਨੀ ਦਸ ਵਜੇ ਸੀ ਰਾਤੀ ਦੋ ਵਜੇ ਆਈ ਸੀ ਅੰਬਾਲਾ।
ਅੱਛਾ, ਅੰਬਾਲੇ ਤੋਂ ਗਏ ਸੀ।
ਹਾਂਜੀ
ਤੋਂ ਗਏ ਸੀ।
ਪਹਿਲੇ ਬਰਾੜਾ ਗਈ ਸੀ ਮੈਂ ਫੇਰ ਬਰਾੜਾ ਤੋਂ ਅੰਬਾਲਾ। ਫਿਰ ਅੰਬਾਲੇ ਤੋਂ ਸੀ।
ਚਲੋ ਠੀਕ ਹੈ ਜੀ ਫੇਰ ਫੋਨ ਆ ਰਿਹਾ ਮੈਨੂੰ ਦੂਜੇ
ਉਹਦੇ ਵਿੱਚ